ਹੈਲੋ, ਸਤਿ ਸ਼੍ਰੀ ਅਕਾਲ। ਵਧੀਆ ਫੇਰ ਦੱਸੋ।
ਹਾਂ- ਹਾਂ ਅਸੀਂ ਵੀ ਠੀਕ- ਠਾਕ।
ਕੀ ਕਰਦੇ ਪਏ।
ਕੁਛ ਨੀ, ਨਾਸ਼ਤਾ- ਨੁਸਤਾ ਬਣਾਇਆ ਸੀ ਫਿਰ ਝਾੜੂ ਪੋਚਾ ਕੀਤਾ। ਚਲੋ। ਪੋਚਾ ਕਰਕੇ ਹੁਣ ਵਿਹਲੇ ਬੈਠੇ ਆ ਹੁਣ ਰੋਟੀ ਵਟੀ ਬਣਾਵਾਂਗੇ।
ਅੱਛਾ।
ਤੁਹਾਡੇ ਅੰਕਲ ਜੀ ਗਏ ਹੋਏ ਬਾਹਰ ਸਬਜ਼ੀ ਲੈਣ ਵਾਸਤੇ।
ਅੱਛਾ, ਕੀ ਬਣਾਉਣਾ ਫਿਰ
ਅੱਜ ਤੇ ਆਉਣ ਡਿਆ ਮਟਨ। ਮਟਨ ਬਣਨਾ ਅੱਜ ਤਾਂ ਸਬਜ਼ੀ ਵੀ ਮੰਗਾਈ ਆ, ਮੈਗੀ ਵੀ ਮੰਗ ਲਈ ਆ। ਮ ਤੇ ਬੱਚੇ ਮੈਗੀ ਖਾ ਲੈਣਗੇ ਬਣਾ ਕੇ।
ਅੱਛਾ -ਅੱਛਾ ਹੋਰ ਮੌਸਮ ਕਿੱਦਾਂ।
ਮੌਸਮ ਠੀਕ ਆ ਬੱਦਲ ਹੋਣ ਡਿਆ ਹੀ ਸਵੇਰੇ ਹਵਾ ਤੇ ਅੱਜ ਚੰਗੀ ਚੱਲਣ ਡਈ ਆ। ਤੇ ਪਰ
ਧੁੱਪ ਨਿਕਲ ਆਈ ਫੇਰ। ਫੇਰ ਗਰਮੀ ਹੋ ਜਾਣੀ ਹੁਣ।
ਅੱਛਾ।
ਹੋਰ ਮੰਮੀ- ਡੈਡੀ ਠੀਕੇ ਤੁਹਾਡੇ। ਅੱਛਾ। ਹੋਰ ਗਏ ਕਿਤੇ ਘੁੰਮਣ -ਘਾਮਣ ਕੇ ਘਰੇ ਹੀ ਆਂ।
ਨਹੀਂ ਘਰੇ ਹੀ ਆ।
ਅੱਛਾ। ਗਏ ਨੀ ਕਿਤੇ?
ਨਹੀਂ, ਮੰਮੀ ਨੇ ਜਾਣਾ ਸੀ ਅੱਜ ਕਿਤੇ।
ਅੱਛਾ-ਅੱਛਾ ਹਾਂ। ਹੋਰ ਦੱਸੋ ਕੀ ਹਾਲ ਆ?
ਵਧੀਆ ਤਾ ਕੁੱਤਾ ਕੀ ਕਰਦਾ।
ਕੁੱਤਾ ਵੀ ਉਹ ਵੇਖਣ ਡਿਆ ਵਾ ਇਹ ਆਏ ਆ ਤੇ ਹੁਣ ਬੁਹਾ ਖੋਲਿਆ ਉਹ ਵੀ ਵੇਖਣ ਡਿਆ ਉੱਠ ਕੇ
ਅੱਛਾ।
ਹ ਹਾਂ ਹੋਆ ਤੇ ਚੰਗੀ ਚੱਲਣ ਡਹੀ ਆ ਅੱਜ ਹੁਣ ਰੋਟੀ ਪਾਣੀ ਬਹੁਤ ਗਰਮੀ-ਗਰਮੀ ਨੇ ਤੇ ਸਾਰਿਆਂ ਦਾ ਬੁਰਾ ਹੱਲ ਕਰਕੇ ਰੱਖਿਆ ਹੋਇਆ
ਹਮ
ਹਾਂ-ਹਾਂ ਮੀਂਹ ਨੀ ਪੈਂਦੇ ਮੀਂਹ ਪਵੇ ਤੇ ਥੋੜਾ ਆਰਾਮ ਮਿਲੇ ਮੀਂਹ ਪੈਂਦਾ ਨੀ ਆ
ਹਾਂ।
ਮੀਂਹ ਵਰਨਾ ਤੇ ਐ ਵਧੀਆ ਠੰਡਾ ਹੋ ਜਾਂਦਾ ਮੌਸਮ ਪਰ ਮੀਂਹ ਨੀ ਪੈਂਦਾ
ਹਮ ਹੋਰ ਕੱਲ ਮੇਲੇ ਗਏ ਸੀ
ਹਾਂ ਗਏ ਸੀ
ਅੱਛਾ
ਹਾਂ ਵਧੀਆ ਸੀ ਮੇਲਾ ਭੀੜ ਭੜੱਕਾ ਵਾਹ ਵਾਹ ਸੀ ਬੌੜੀ ਭੀੜ ਹੀ ਪਹਿਲੋਂ ਜਦੋਂ ਗਏ ਸੀ ਉਦੋਂ ਤੇ ਘੱਟ ਬਸੇ ਬਹੁਤ ਜਿਆਦੀ ਹੋ ਗਈ ਹਾਂ ਤੇ ਲੰਗਰ ਪਾਣੀ ਛੱਕ ਕੇ ਤੇ ਵਾਵਾ ਗਾਉਣ ਵਾਲੇ ਵੇਲੇ ਵੀ ਆਏ ਸੀ
ਸਮਾਨ ਲਿਆਏ ਉਥੋਂ ਫੇ
ਹਾਂ ਥੋੜਾ ਬਹੁਤਾ ਖ਼ਰੀਦਿਆ ਸੀ ਕਾਂਟੇ ਕੁਂਟੇ ਲੇ ਟੋਪਸ ਲੱਲੇ ਚੂੜੀਆਂ ਲੱਭਣ ਡਏ ਸੀ ਤੇ ਚੂੜੀਆਂ ਜਿਹ ਯਾਂ ਚਾਹੀਦੀਆਂ ਸੀ ਉਹ ਮਿਲੀਆਂ ਨੀ ਸਾਨੂੰ
ਅ ਔ
ਹਾਂ ਤੇ ਹੁਣਾ ਥੋੜਾ ਬਹੁਤਾ ਹੀ ਲਿਆ ਜ਼ਿਆਦਾ ਕੁਛ ਨਹੀਂ ਸੀ ਨਾ ਦਾ ਸਮਾਨ ਹਾਂ ਥੋੜਾ ਬਹੁਤਾ ਖਰੀਦਿਆ ਗਰਮੀ ਕਰਕੇ ਤੇ ਐ ਪਸੀਨਾ ਹੀ ਆਈ ਜਾਂਦਾ ਸੀ ਮੇਲੇ ਬਹੁਤ ਜ਼ਿਆਦਾ ਸੀ ਕੱਲ ਵਿੱਚ-ਵਿਚ ਬੱਦਲ ਹੁੰਦੇ ਸੀ ਤੇ ਫੇਰ ਧੁੱਪ ਨਿਕਲ ਆਉਂਦੀ ਸੀ
ਤੇ
ਠੰਡਾ ਜਿ ਮੌਸਮ ਹੋਵੇ ਫੇਰ ਵਧੀਆ ਲੱਗਦਾ ਨਾ ਮੇਲੇ ਜਾਣ ਦਾ ਪਰ ਮੈਂ ਲਈ ਗਰਮੀ ਤੇ ਹਾਂ ਗਰਮੀਆਂ ਚ ਹੀ ਪੈਂਦੇ ਆ ਹੁਣ ਗਾਂਹ ਸਾਉਣ ਦਾ ਫੇਿਰ ਸਾਡਾ ਇੱਕ ਆਉਣਾ ਵਾ ਫੇਿਰ ਸਾਉਣ ਦਾ ਮਹੀਨਾ ਫੇਰ ਬਾਬੇ ਤੇ ਇੱਥੇ ਲੱਗਦਾ ਵਾ
ਹਮ ਉਹ ਤਾਂ ਠੰਡਾ ਹੋਜੂ ਮੌਸਮ
ਹਾਂ ਉਹਨਾਚੇ ਨੂੰ ਤੇ ਹੋ ਜਾਣਾ ਠੰਡਾ ਨਵਾਂ ਪੈਣ ਲੱਗ ਜਾਂਦੇ ਨਾ ਸਾਉਣ ਦੇ ਮਹੀਨੇ ਫੇਰ ਵਵਾ ਇਹ ਮਾਲਪੂਏ ਜਿਹੇ ਬਣਾਉਂਦੇ ਹੁੰਦੇ ਇਧਰ ਗੁਰਦੁਆਰੇ ਚ
ਅੱਛਾ
ਨਾਲ ਖੀਰ ਦਿੰਦੇ ਹਾਂ ਉਹ ਵੀ ਬੜੇ ਸਵਾਦ ਲੱਗਦੇ ਖੀਰ ਦੇ ਨਾਲ ਹਲਵਾਈ ਹਲਵਾਈ ਬਿਠਾਉਂਦੇ ਆ।
ਹਮ।
ਉਹ ਮਾਰ ਕਢਾਹੀਆਂ ਚ ਬਣਾਈ ਜਾਂਦੇ ਹੁੰਦੇ ਆ ਫ ਕਿੰਨੇ ਕਿੰਨੇ ਨਾਲ ਵੀ ਦੇ ਦਿੰਦੇ ਲੈ ਜਾਓ ਘਰ।
ਅੱਛਾ।
ਹਮ ਉਹ ਵੀ ਜਾਂਦੇ ਹੁੰਦੇਆ।
ਅਸੀਂ ਵੀ ਆ ਜਾਂਗੇ।
ਹਾਂ ਕੋਈ ਨਹੀਂ ਆ ਜਿਓ। ਚੱਲਾਂਗੇ ਫੇਰ ਉਹ ਤੇ ਹੋਰ ਵੱਡਾ ਗੁਰਦੁਆਰਾ ਵਾ ਪਿੰਡ ਦਾ। ਸਾਰਿਆਂ ਤੋਂ ਵੱਡਾ ਆਪਣੇ ਪਿੰਡ ਚ ਹੀ ਪੈ ਜਾਂਦਾ।
ਅੱਛਾ।
ਉਦੋਂ ਵੀ ਮੇਲਾ ਮੂਲਾ ਲੱਗ ਜਾਂਦਾ ਇਸ ਤਰ੍ਹਾਂ ਹੀ ਦੁਕਾਨਾਂ ਦੁਕੂਨਾ ਸਜਾ ਲੈਂਦੇ ਹੁੰਦੇ। ਵਧੀਆ ਨਾਲੇ। ਹਾਂ ਕੋਈ ਨੀ ਛੁੱਟੀਆਂ ਤੇ ਆਜਿਆ ਕਰਿਓ।
ਹਮ।
ਜਦੋਂ ਮੇਲਾ ਹੋਊਗਾ ਫੋਨ ਕਰ ਦਿਆ ਕਰਾਂਗੇ ਨਾ ਉਦੋਂ ਆਜਿਆ ਕਰੀਓ ਫਿਰ। ਵੇਖ ਵਾਖ ਕੇ ਘੁੰਮ ਘਮ ਕੇ ਚਲੇ ਗਏ।
ਹਾਂ।
ਕਾਲੇਜ ਅਜੇ ਸ਼ੁਰੂ ਨੀ ਹੋਇਆ।
ਲਗਣਾ।
ਅੱਛਾ ਅੱਛਾ ਇੱਕ ਮਹੀਨਾ ਪਿਆ ਅਜੇ ਗਰਮੀਆਂ ਛੁੱਟੀਆਂ।
ਚੰਗਾ ਹਨਾ ਉਨੇ ਚਿਰ ਨੂੰ ਮੌਸਮ ਠੰਡਾ ਹੋਜੂਗਾ ਆਉਣਾ ਜਾਣਾ ਆਰਾਮ ਹੋਜੂਗਾ।
ਪਰ ਉਹੀ ਆ ਨਾ ਮੀਂਹ ਪੈਣ ਲੱਗਦੇ ਤੇ ਫੇਰ ਉੱਧਰ ਮੀਂਹ ਵੀ ਬੜੇ ਪੈਂਦੇ ਹੁੰਦੇ।
ਹਾਂ।
ਫੇਰ ਆਉਣਾ ਜਾਣਾ ਮੀਂਹ ਤੇ ਵੀ ਔਖਾ ਹੋ ਜਾਂਦਾ। ਪਾਣੀ ਭਰ ਜਾਂਦਾ ਸੜਕਾਂ ਤੇ ਕਈ ਵਾਰ।
ਹ।
ਲੰਘ ਜਾਣਾ ਪਰ ਟੈਮ ਸਾਰੇ ਹੀ ਆ ਆਉਂਦਾ ਆ ਹਰ ਮੌਸਮ ਤਿਉਹਾਰ ' ਬੀਤ ਜਾਂਦਾ ਇਸੱ ਤਰ੍ਹਾਂ ਈ।
ਹੋਰ ਨਾਸ਼ਤੇ ਚ ਕੀ ਬਣਾਇਆ।
ਨਾਸ਼ਤੇ ਚ ਤੇ ਦਾਲ ਹੈਗੀ ਤੇ ਫੁਲਕੇ ਲਾ ਲਏ ਅਸੀਂ ਉਹ ਖਾ ਲਏ ਆ ਹਾਂ ਚਾਹ ਬਣਾ ਕੇ ਪੀ ਲਈ ਸੀ ਹੁਣ। ਇੱਕ ਵਾਰੀ ਫੇਰ ਬਣਾਵਾਂਗੇ ਗਿਆਰਾਂ ਕੁ ਵਜੇ ਹਾਂ। ਹੁਣ ਇਹ ਆਏ ਸਬਜ਼ੀ ਲੈ ਕੇ ਸਬਜ਼ੀ ਸੁਬਜੀ ਹੁਣ ਚੀਰਦੇ ਆ ਬਹਿ ਕੇ ਫੇਰ ਬਣਾਉਦੇ ਆ।
ਦੁਪਹਿਰ ਦਾ ਖਾਣਾ
ਹਾਂ।
ਹੋਰ ਤੁਹਾਡੇ ਡੈਡੀ
ਮੇ ਵਧੀਆ ਕੰਮ ਤੇ ਗਈ ਆ।
ਕੰਮ ਤੇ ਗ
ਹਾਂਜੀ।
ਅੱਛਾ ਕੀ ਕੰਮ ਕਰਦੇ?
ਉਹ ਗੱਡੀਆਂ ਦਾ ਕੰਮ ਕਰਦੇ ਆ ਸ਼ਹਿਰ ਤੇ ਜਾਂਦੀ ਆ।
ਅੱਛਾ ਗੱਡੀਆਂ ਲੈ ਕੇ ਜਾਂਦੇ।
ਹਾਂਜੀ।
ਅੱਛਾ ਹੁਣ ਘਰੇ ਕੇ ਲੈ ਕੇ ਗਏ ਹੋਏ।
ਹੁਣ ਗਏ ਆ।
ਅੱਛਾ ਠੀਕ ਐ ਕਿੰਨੇ ਕੇ ਤੈਨੂੰ ਆ ਜਾਂਦੇ ਵਾਪਸ?
ਓ ਇੱਕ ਹਫ਼ਤੇ ਤੱਕ ਆ ਜਾਂਨ ਗੇ।
ਅੱਛਾ।
ਹੂੰ
ਫੇਰ ਲੈ ਕੇ ਫੇਰ ਚਲੇ ਜਾਂਦੇ।
ਹਾਂ।
ਅੱਛਾ ਅੱਛਾ। ਹੋਰ?
ਸ
ਅੱਛਾ ਠੀਕ ਐ।
ਹੂੰ
ਹੋਰ ਜੀ ਜਾ ਲੱਗਾ ਤੁਹਾਡਾ?
ਹਾਂਜੀ, ਲੱਗਾ ਹੀ ਆ, ਇੱਥੇ। ਗਰਮੀ ਬਹੁਤ ਆ। ਬਸ ਨਿਕਲਿਆਂ ਨਹੀਂ ਜਾਂਦਾ ਇੱਥੇ ਤੇ।
ਹਾਂ, ਗਰਮੀਆਂ ਤੇ ਇਥ ਗਰਾਈਆਂ ਹੀ, ਗਰਮੀਆਂ ਚ ਨਹੀਂ ਨਿਕਲਿਆ ਜਾਂਦਾ, ਮੁ ਤੇ ਠੰਡ ਚ ਹੀ ਨਿਕਲਣਾ ਔਖਾ ਹੁੰਦਾ ਵਾ। ਜੈ ਬ ਦੇਖਿਓ, ਕੋਈ ਆਇਆ, ਹੂੰ। ਉਹ ਬਾਹਰ, ਕੋਈ ਆਇਆ ਸੀ, ਇਸ ਕਰਕੇ। ਗਰਾਈ ਗਰੂਈ ਵਾਲੇ, ਲੱਗਦਾ ਸੀ, ਗਰਾਈਆਂ ਵਾਲੇ ਬੜੇ ਦੱਖ ਕੀ ਕਰਦੇ ਹਾਂ।
ਹਾਂ
ਆਈ ਦਿਨ, ਕੋਈ ਨਾ ਕੋਈ ਆਇਆ ਹੀ ਰਹਿੰਦਾ।
ਹੂੰ
ਉਹੋੋ ਇਹਨੇ ਤੇ, ਆਵਾਜ਼ ਵੀ ਨੀ ਸੁਣਨ ਦੇਣੀ। ਇੰਨਾ ਰੌਲਾ ਪਾਉਂਦਾ।
ਬਹੁਤ ਗਰਮੀ ਲੱਗਣ ਡਈ ਐ। ਹੂੰ, ਪਸੀਨਾ ਆਈ ਜਾਂਦਾ। ਇਹ ਨੇ ਤੇ, ਗੱਲ ਵੀ ਨੀ, ਕਰਨ ਦੇਣੀ ਸਾਨੂੰ।
ਠ
ਣਿਨਾਂ ਰੋਵਲਾ ਪੋਣ ਡਿਆ।
ਹੋਰ, ਤੁਹਾਡੇ ਬੱਚੇ ਕੀ ਕਰਦੇ?
ਸਾਡੇ ਬੱਚੇ, ਸਾਰੇ ਬਾਹਰ ਆ।
ਅੱਛਾ।
ਤੇ, ਸਾਡੀ ਇੱਕ ਬੇਟੀ ਤੇ ਬਹਾਰੇ ਰਹਿੰਦੀ, ਬਾਹਰ ਦੇਸ। ਤੇ ਇੱਕ ਇੱਥੇ ਆ। ਤੇ ਸਾਡਾ, ਬੇਟਾ ਵੀ ਉਹ ਵੀ, ਨੌਕਰੀ ਦਾ ਕਰਕੇ, ਉਹ ਵੀ, ਵਿਚਾਰਾ ਚਲੇ ਗਿਆ।
ਅੱਛਾ।
ਹਾਂ, ਤੇ ਹੁਣ ਅਸੀਂ ਇਕੱਲੇ ਹੀ ਰਹਿੰਦੇ ਆ। ਬੱਚਾ ਲਾਗੇ ਸਾਡੇ। ਕੋਲ ਕੋਈ, ਵੀ ਨੀ ਹੈਗਾ।
ਇਕੱਲੇ, ਜੀ ਲੱਗ ਜਾਂਦਾ?
ਹਾਂ, ਲਾਉਣਾ ਹੀ ਪੈਂਦਾ, ਪਹਿਲੋਂ ਤੇ ਬੜਾ ਔਖਾ ਲੱਗਦਾ ਸੀ।
ਹੂੰ।
ਤੇ, ਹੌਲੀ- ਹੌਲੀ ਮੁੜਕੇ, ਚਲੋਂ ਆਦਤ ਜੀ ਬਣਾ ਲਈ। ਆਂਢ- ਗੁਆਂਢ, ਨਾਲ ਗੱਲਾਂ- ਬਾਤਾਂ ਕਰਨੀਆਂ।
ਤੁਡੀ ਏਰੀਆ ਵੀ ਵਧੀਆ, ਉਥੇ ਟਾਈਮ ਪਾਸ ਹੋ ਜਾਂਦਾ।
ਹੈਂ?
ਏਰੀਆ ਵੀ, ਤੁਹਾਡਾ ਵਧੀਆ ਆ। ਉੱਥੇ ਟਾਈਮ ਪਾਸ ਹੋ ਜਾਂਦਾ।
ਹਾਂ- ਹਾਂ, ਚਲੇ ਜਾਈਦਾ ਨਾ। ਜਦੋਂ ਨਾ ਜੀ ਲੱਗੇ। ਫੇਰ ਮੈਂ, ਆਪਣੀ ਮੰਮੀ ਵੱਲ। ਚਲ ਜਾਂਦੀ ਹੁੰਦੀ ਆ। ਜਦੋਂ ਜਿਆਦਾ, ਜਦੋਂ ਮਨ ਜਿਹਾ ਉਗ ਜਾਂਦਾ। ਤੇ। ਫੇਰ ਸਾਡੇ ਪਿੱਛੇ, ਰਹਿੰਦੇ ਗੁਆਂਢੀ। ਉਹ ਬਹੁਤ ਚੰਗੇ ਆ। ਫੇਰ ਉਹਨਾਂ, ਘਰ ਜਾ ਕੇ ਉਹ, ਫੇਰ। ਕੁੜੀਆਂ, ਗੱਲਾਂ ਕਰਨ ਲੱਗ ਪੈਂਦੀਆਂ ਹੁੰਦੀਆਂ। ਸਾਰੀਆਂ ਹੀ, ਲੱ ਲੱਗ ਜਾਂਦੀ ਆ। ਆਂਟੀ ਇਸ ਤਰਾਂ, ਆਂਟੀ ਉਸ ਤਰਾਂ ਆ। ਆਹ ਵੇਖ ਲਓ। ਸੂਟ ਕਢਾਈ, ਕੀਤੇ ਅਸੀਂ। ਵੇਖ ਲਓ, ਆਲੇ ਸੀਤੇ, ਆ ਵੇਖ। ਲੋ, ਫੇਰ ਉਧਰ, ਜੀ ਲੱਗ ਜਾਂਦਾ ਵਾ। ਤੇ ਤਾਂ ਵੀ, ਇੱਕ ਫੋਨ ਕਰੋ, ਤੇ ਉਸੇ ਵੇਲੇ ਆ ਜਾਂਦੀ ਆ। ਭੱਜ ਕੇ।
ਅੱਛਾ।
ਚੰਗੀਆਂ ਉਹ, ਸਾਤ ਦਿੰਦੀਆਂ ਬੜਾ। ਉਹਨਾਂ ਕਰਕੇ ਥੋੜਾ ਜਿਹਾ, ਰਹਿਣਾ ਸੌਖਾ ਹੋ ਗਿਆ। ਸਾਨੂੰ।
ਅ
ਹਾਂ, ਇਹ ਥੋੜੇ ਨਾਲ ਦੇ, ਖ਼ਰਾਬ ਕਰਦੇ ਸੀ। ਹੁਣ ਇਹ ਵੀ, ਠੀਕ ਹੋ ਗਏ ਆ।
ਹੂ,,,
ਹਾਂ ਕਰਦੇ ਸੀ ਹੁਣ ਸੁਧਰ ਗਏ ਥੋੜਾ ਜਿਹਾ
ਹੂ,,, ਕਿੱਥੇ
ਅੱਛਾ- ਅੱਛਾ ਠੀਕ ਹੈ। ਉਹੀ ਹੈ। ਹੱਸਦੇ- ਹੱਸਦੇ, ਇਸ ਤਰਾਂ ਹੀ ਟਾਈਮ, ਪਾਸ ਹੋਈ ਜਾਂਦਾ। ਹੁਣ ਸਾਡਾ ਹੀ। ਜਾਣਾ ਵਾ, ਬੇਟੇ ਕੋਲ।
ਅੱਛਾ।
ਕਹਿੰਦਾ ਕੋਈ ਇਕੱਲੇ ਰਹਿੰਦੇ ਆ ਹੁਣ ਮੇਰੇ ਕੋਲ ਰਹੋ ਆ ਕੇ
ਅੱਛਾ- ਅੱਛਾ।
ਤੇ ਫਿਰ ਉਹੀ ਦੇਖਣ ਡਏ ਆ ਹੁਣ ਘਰ ਵੇਚ ਕੇ ਇਹ ਵਾਲਾ
ਹੂ,,,
ਫਿਰ ਅਸੀਂ ਜਾਵਾਂਗੇ ਦਿੱਲੀ ਆਪਣੇ ਬੇਟੇ ਕੋਲ ਰਵਾਂਗੇ
ਅੱਛਾ। ਚਲੋ ਠੀਕ ਆ ਕਰ
ਹਾਂ ਠੀਕ ਆ ਸਤਿ ਸ਼੍ਰੀ ਅਕਾਲ